ਇਹੀ ਓ
ਹੈਲੋ
ਹੈਲੋ ਸਤਿ ਸ੍ਰੀ ਅਕਾਲ ਜੀ,
ਜੀ,
ਕੀ ਹਾਲ ਚਾਲ ਠੀਕ ਹੈ ਜੀ।
ਹਾਂਜੀ, ਵਧੀਆ ਜੀ ਤੁਸੀਂ ਸੁਣਾਓ
ਹਾਂਜੀ, ਮੈਂ ਵੀ ਠੀਕ ਹਾਂ ਹੋਰ ਕੀ ਗੱਲ ਕਿੱਥੇ ਰਹਿੰਦੇ ਹੋ ਤੁਸੀਂ
ਹਾਂ ਜੀ, ਅਸੀਂ ਕਿੱਥੇ ਰਹਿਣ ਘਰ ਹੀ ਹੋਨੇ ਆ ਅਸੀ ਜਾਣਾ ਕਿੱਥੇ ਹੈ, ਪਟਾ ਹੈ
ਅੱਛਾ
ਹਾਂਜੀ, ਬਿਲਕੁਲ ਸਹੀ ਗੱਲ ਹੈ, ਹੂਨ ਤਾਂ ਉਥੇ ਤੇ ਫਿਰ ਤੇ ਕਿੱਥੇ ਜਾਇਆ ਨਈ ਜਾਂਦਾ
ਹਾਂ ਓਹ ਬਸ ਘਰੇ ਹੀ ਸਾਰਾ ਕੰਮ ਹੁੰਦਾ ਹੈ ਮੇਰਾ। ਘਰ ਹਿ ਬਸ ਤੁਹਾਨੂੰ ਪਤਾ ਆਨਲਾਈਨ ਹੈਗਾ ਮੇਰਾ ਸੂਟਸ ਵਗੈਰਾ ਦੇ ਫਿਰ ਆਨਲਾਈਨ ਆਰਡਰ ਆ ਜਾਂਦੇ ਨੇ ਤੇ ਉਹ ਤੁਹਾਨੂੰ ਪਤਾ ਹੈ ਫਿਰ ਦੇਖਣਾ ਹੁੰਦਾ ਸਾਰਾ ਦੇਖੋ। ਲਾਈਨਾਂ ਲੱਗੀਆਂ ਹੁੰਦੀਆਂ ਨੇ, ਸਟਾਫ ਵੀ ਲੱਗਾ ਹੁੰਦਾ ਹੈ। ਪਰ ਫਿਰ ਵੀ ਦੇਖੋ, ਪੇਮੈਂਟ ਵਗੈਰਾ ਤਾਂ ਆਪ ਹੀ ਚੈੱਕ ਕਰਨੀ ਹੁਦੀ ਹੈ ਕਿ ਕੋਈ ਪੇਮੈਂਟ ਫੇਕ ਤਾਂ ਨਹੀਂ ਆ ਗਈ।
ਹਾਂ ਜੀ, ਸਹੀ ਗੱਲ ਹੈ। ਇੱਕ ਮਿੰਟ ਪਹਿਲਾਂ ਆਨਲਾਈਨ ਤਾਂ ਨਹੀਂ ਕੀਤਾ ਸੀ ਤੁਸੀਂ, ਵੈਸੇ ਹੈ ਨਾ? ਤੁਸੀਂ?
ਨਹੀਂ, ਨਹੀਂ। ਪਹਿਲਾਂ ਤਾਂ ਮੈਂ ਆਨਲਾਈਨ ਹੀ ਹੁਣੇ ਥੋੜ੍ਹਾ ਟਾਈਮ ਹੋਇਆ ਹੈ, ਸਟਾਰਟ ਕੀਤਾ ਹੈ। ਹਾਂ ਜੀ, ਹਾਂ ਜੀ, ਘਰ ਹੀ ਰੱਖਿਆ। ਰੱਖਿਆ ਤਾਂ ਪਹਿਲਾਂ ਵੀ ਸੀਗਾ ਮੈਂ। ਘਰੋਂ ਵੀ ਰਿਸਪਾਂਸ ਅੱਛਾ ਸੀ, ਪਰ ਮੈਂ ਦੇਖਿਆ ਕਿ ਅੱਜਕੱਲ੍ਹ ਨਾ, ਆਨਲਾਈਨ ਦਾ ਬੜਾ ਹੈਗਾ ਕ੍ਰੇਜ਼। ਫਿਰ ਮੈਂ ਆਨਲਾਈਨ ਲਾਈਵ ਵਗੈਰਾ ਕਰ ਲੈਂਦੀ ਹਾਂ, ਦੇਖਦੇ ਹੋ ਨਾ ਤੁਸੀਂ ਲਾਈਵ ਨ ਦੇਖ। ਖਿਆ ਹੈ ਮੇਰਾ ਪੀਸ
ਨਹੀਂ ਨਹੀਂ, ਮੈਂ ਤਾਂ ਦੇਖਿਆ ਨਹੀਂ। ਲੱਗਦਾ ਹੈ ਤੁਸੀਂ ਹੁਣੇ ਹੀ ਬਣਾਇਆ ਹੋਣਾ।
ਨਹੀਂ ਨਹੀਂ, ਮੈਨੂੰ ਤਾਂ ਛੇ ਮਹੀਨੇ ਹੋ ਗਏ, ਬਟ ਮੈਨ ਲਗਦਾ ਹੈ ਜਾਂ ਤੁਸੀਂ ਮੇਰਾ ਪੇਜ ਫਾਲੋ ਨਹੀਂ ਕੀਤਾ ਦਾ, ਸ਼ਾਇਦ। ਤਾਂ ਹੀ ਮੇਰੇ ਵੀ ਤੁਹਾਨੂੰ ਸ਼ਾਇਦ ਦਿਖਾਈ ਨਹੀਂ ਦਿੰਦਾ ਹੈ। ਉਹ ਮੇਰੀ ਪਰਸਨਲ ਆਈਡੀ ਨਹੀਂ ਹੈਗੀ ਨਾ। ਅਲੱਗ ਬਣਾਇਆ ਤਾਂ ਮੈਂ ਪੇਜ, ਕਿਉਕਿ ਫਿਰ ਤੁਹਾਨੂੰ ਪਤਾ? ਘਰਦਿਆਂ ਨੂੰ ਨਹੀਂ ਅੱਡ ਰੱਖਿਆ ਤਾਂ ਉਸ ਵਿੱਚ ਤੁਹਾਨੂੰ ਪਤਾ ਹੈ, ਫੈਮਿਲੀ ਤੋਂ ਥੋੜ੍ਹਾ। ਲਾਈਵ ਕਰਨਾ। ਫਿਰ ਮੈਂ ਸੂਟ ਵਗੈਰਾ ਲਾਈਵ ਖੁਦ ਹੀ ਜਿਵੇਂ ਵੇਅਰ ਕਰਕੇ ਦਿਖਾਉਂਦੀ ਹੁੰਦੀ ਸੀ। ਤੇ ਫਿਰ ਚੰਗੇ ਆਰਡਰ ਆ ਜਾਂਦੇ ਸਨ। ਮਤਲਬ ਮੈਨੂੰ ਔਨਲਾਈਨ ਕੰਮ ਜ਼ਿਆਦਾ ਵਧੀਆ ਲੱਗਾ।
ਦੇਖੋ, ਇੱਕ ਗੱਲ ਹੈ ਨਾ, ਅਗਰ ਵਧੀਆ ਚੀਜ਼ ਮਿਲੇਗੀ ਤਾਂ ਕਿਸੇ ਨੂੰ ਵੀ ਰਿਸਪਾਂਸ ਚੰਗਾ ਹੀ ਆਵੇਗਾ।
ਹਾਂਜੀ, ਨਹੀਂ ਨਹੀਂ, ਮੈਂ ਵੈਸੇ ਵੀ ਵਡਿਆ ਚੀਜ਼ ਰਖਦੀ ਹ ਕੁਆਲਿਟੀ ਵਾਈਸ। ਭਾਵੇਂ ਥੋੜ੍ਹਾ ਜਿਹਾ ਰੇਟ ਮੇਰਾ ਠੀਕ ਹੈ। ਬਟ ਇਹੋ ਜਿਹੀ ਚੀਜ਼ ਤੁਹਾਨੂੰ ਸੁਪੀਰੀਅਰ ਮਿਲੇਗੀ, ਵਧੀਆ ਤੋਂ ਵਧੀਆ ਕੁਆਲਿਟੀ ਰੱਖੀ ਹੈ। ਹਲਕਾ ਮਾਲ ਨਹੀਂ ਰੱਖਿਆ, ਦੇਖੋ ਪਤਾ ਹੈ ਫਿਰ। ਸ਼ਿਕਾਇਤ ਆ ਜਾਂਦੀ ਹੈ ਨਾ, ਉਹ ਚੰਗਾ ਨਹੀਂ ਲੱਗਦਾ। ਫਿਰ ਕਸਟਮਰ ਵੀ ਸੈਟਿਸਫਾਈਡ ਨਹੀਂ ਹੁੰਦਾ।
ਹਾਂਜੀ, ਬਿਲਕੁਲ ਸਹੀ ਗੱਲ ਹੈ। ਲਾਸਤ ਟਾਈਮ ਮੇ ਤੁਹਾਡੇ ਨਾਲ। ਮੈਂ ਤੁਹਾਡੇ ਕੋਲੋਂ ਸੂਟ ਖਰੀਦਿਆ ਸੀ, ਜਦੋਂ ਮੈਂ ਉੱਥੇ ਆਈ ਸੀ।
ਹਾਂਜੀ-ਹਾਂਜੀ ਤੁਸੀਂ ਲੇ ਸੀਗੇ ਇਹ ਤੇ ਵੈਸੈ, ਅੱਛਾ-ਅੱਛਾ।
ਉਹਦਾ ਫੈਬਰਿਕ ਵੀ ਬੜਾ ਵਧੀਆ ਨਿਕਲਿਆ ਏ।
ਨਹੀਂ ਮੈਂ ਉਹ ਵੀ ਸੂਟ ਬੜੇ ਅੱਛੇ ਰੱਖੇ, ਹੁਣ ਤਾਂ ਮੈਂ ਸਟਿੱਚ ਰੱਖ ਲੇਂ ਨਾਂ, ਉਹ ਅਨਸਟਿਚ ਸੀ ਲਿਆ ਸਾਂ। ਤੇ ਹੁਣ ਮੈਂ ਸਟਿਚ ਰੱਖ ਲਏ ਦੇ ਕਿਉਂਕਿ ਔਨਲਾਈਨ ਤਾਂ ਦੇਖੋ ਅਨਸਟਿਚ ਦਾ ਘੱਟ ਈ ਹੁੰਦਾ ਤੇ ਅਨਸਟਿਚ ਮੈਂ ਓਦਾਂ ਔਫਲਾਈਨ ਜਿੱਦਾਂ ਕਸਟਮਰ ਆ ਕੇ ਦੇਖੇ ਤੇ ਜਿਹੜਾ ਸਟਿੱਚ ਐ ਉਹ ਮੈਂ ਔਨਲਾਈਨ ਈ ਰੱਖਿਆ ਦਾ, ਉਹ ਮੈਂ ਘਰ ਵੀਂ ਪਾਇਆ, ਕਹਿੰਦੀ ਮੈਂ ਕੀਂ ਲਾਈਵ ਤੁਸੀਂ ਪਸੰਦ ਕਰੋ ਤੇ ਮੈਨੂੰ ਔਡਰ ਪਾ ਦੋ। ਕਿਉਂਕਿ ਇੰਨਾ ਟਾਈਮ ਨੀਂ ਹੈਗਾ ਕਿ ਮੈਂ ਉਹ ਵੀ ਦਿਖਾਵਾਂ ਤੇ ਉਹ ਵੀ ਦਿਖਾਵਾਂ, ਕਿਉਂਕਿ ਫੇਰ ਮੈਂ ਉਹਦਾ ਅਲੱਗ ਈ ਰੱਖਿਆ ਨਾਂ ਸੈਗਮੈਂਟ ਫ਼ੇਰ ਮੈਂ, ਫ਼ੇਰ ਏਦਾਂ ਮਿਕਸ-ਅਪ ਹੋ ਜਾਂਦਾ ਨਾਂ ਮਜ਼ਾ ਨੀਂ ਆਂਦਾ ਕੰਮ ਕਰਨ
ਸਹੀ ਗੱਲ ਐ ਚਲੋ ਵਧੀਆ ਤੁਹਾਡਾ, ਅਛ-ਅਛ-ਅੱਛਾ ਕੰਮ ਐ।
ਹਾਂ ਬਸ ਉਹੀ ਤਾਂ ਈ ਬਿਜੀ ਸੀ ਤੁਹਾਡੇ ਨਾਲ ਇੰਨੇ ਟਾਈਮ ਤੋਂ ਗੱਲ ਈ ਨੀਂ ਹੋ ਪਾਈ। ਤੁਸੀਂ ਵੀ ਨੀਂ ਕੀਤਾ ਮੈਨੂੰ ਕਾਲ, ਇੰਨਾ ਟਾਈਮ ਹੋ ਗਿਐ। ਮੈਂ ਤਾਂ ਤੁਹਾਨੂੰ ਪਤਾ ਕੰਮ ਚ ਬਿਜ਼ੀ ਸੀ, ਤਾਂ ਨੀਂ ਮੈਨੂੰ ਟਾਈਮ ਮਿਲਦਾ, ਮੈਂ ਤਾਂ ਘਰ ਵੀ ਗੱਲ ਕੀਤੇ ਕਿੰਨਾ-ਕਿੰਨਾ ਟਾਈਮ ਹੋ ਜਾਂਦਾ ਸਗੋਂ।
ਅੱਛਾ-ਅੱਛਾ ਕਿੱਧਰ ਗਏ ਵੇ ਸੀਗੇ ਘੁੰਮਣ?
ਵੈਸੇ ਵੀ ਚੱਕਰ ਲੱਗਦੇ ਰਹਿੰਦੇ ਨੇ ਤੁਹਾਨੂੰ ਪਤਾ
ਹਾਂਜੀ ਇਹ ਤਾਂ ਗੱਲ ਸਹੀ ਐ ਤੁਹਾਡੀ। ਹੋਰ ਦੱਸੋ?
ਹਾਂਜੀ ਸਭ ਠੀਕ ਹੈ ਤੁਸੀਂ ਸੁਣਾਓ ਹੋਰ ਬੱਚੇ ਤੁਹਾਡੇ ਠੀਕ ਨੇ?
ਹਾਂਜੀ ਸਭ ਵਧੀਆ ਤੁਸੀਂ ਦੱਸੋ ਘਰ ਸਭ ਠੀਕ-ਠਾਕ ਬ ਚੇ ਅੰਕਲ, ਆਂਟੀ, ਭਾਜੀ।
ਹਾਂਜੀ ਸਭ ਠੀਕ ਨੇ, ਹੋਰ ਬੱਚੇ ਤੁਹਾਡੇ ਮਤਲਬ ਵੱਡੀ ਕਲਾਸਾਂ 'ਚ ਹੋ ਗਏ ਹੋਣਗੇ।
ਹਾਂਜੀ-ਹਾਂਜੀ ਹੋ ਗਿਆ ਵੱਡਾ ਮੇਰਾ ਬੇਟਾ ਸੈੰਵਨਥ ਵਿੱਚ ਹੋ ਗਿਆ ਵੇ ਤੇ ਛੋਟਾ ਮੇਰਾ ਸੈਕਿੰਡ ਕਲਾਸ ਵਿੱਚ ਹੋ ਗਿਆ। ਤੇ ਬਸ ਹੁਣੇ ਆਏ ਸੀਗੇ ਬੱਚੇ ਸਕੂਲ ਤੋਂ ਉਹਨਾਂ ਨੇ ਬਸ ਰੋਟੀ-ਰੁਟੀ ਖਾਧੀ ਮੈਂ ਕਿਹਾ ਥੋੜ੍ਹੀ ਦੇਰ ਆਰਾਮ ਕਰ ਲਓ। ਫ਼ਿਰ ਮੈਂ ਕਿਹਾ ਤੁਹਾਨੂੰ ਮੈਂ ਸਟੱਡੀ ਕਰਦਾਂਗੀ। ਬਸ ਹੁਣੇ ਆਰਾਮ ਕਰਦੇ ਹਾਂ। ਹਾਂਜੀ ਆਪ ਈ ਕਰਾਂਨੀਂ ਆ ਮੈਂ, ਪਰ ਹੁਣ ਮੈਂ ਬੇਟੇ ਵੱਡੇ ਦੀ ਟਿਊਸ਼ਨ ਲਾ ਰਹੀ ਲਾਈ ਏ ਮਤਲਬ ਭੇਜਿਆ ਸੀਗਾ ਉਹ ਫ਼ਿਰ ਟਿਊਸ਼ਨ ਵਾਲੇ ਮੈਮ ਕਹਿੰਦੇ ਹਜੇ ਥੋੜ੍ਹਾ ਨਾ ਸਾਡਾ ਅ ਕੰਮ ਕਰਵਾ ਰਹੇ ਪੇਂਟ ਵਗੈਰਾ ਘਰ 'ਚ', ਤੇ ਕਹਿੰਦੇ ਸੀ ਹਜੇ ਬਹੁਤ ਖਲੇਰਾ ਜਾ ਪਿਆ ਵਾ ਤੇ ਦੋ-ਦਿਨ ਰੁਕ ਕੇ ਆਣਾ। ਭੇਜਿਆ ਸੀਗਾ ਬੇਟੇ ਨੂੰ ਮੈਂ ਉਹ ਅੱਜ। ਤੇ ਫਿਰ ਉਹਨਾਂ ਨੇ ਕਿਹਾ ਸੀਗਾ ਕਿ ਦੋ ਦਿਨ ਬਾਅਦ ਮੈਂ ਤੁਹਾਨੂੰ ਕੋਲ ਕਰਦਾਂਗੀ ਫੇਰ ਤੁਸੀਂ ਆ ਜਾਣਾ।
ਚਲੋ ਵਧੀਆ ਪੜ੍ਹੇ-ਲਿਖੇ ਦਾ ਇਹੀਓ ਤੇ ਫਾਇਦਾ ਹੁੰਦਾ ਹੈ।
ਆਹ ਨਈ-ਨਈ ਪਹਿਲੇ ਮੈਂ ਆਪ ਹੀ ਪੜ੍ਹਾਇਆ ਦੇਖੋ
ਹਾਂਜੀ ਨਈਂ-ਨਈਂ ਪਹਿਲਾਂ ਦੀ ਗੱਲ ਕਰਦੀਆਂ। ਕੀ ਤੁਸੀਂ ਆਪਣੇ ਟਾਈਮ 'ਚ' ਪੜ੍ਹਾਈ ਕੀਤੀ ਐ। ਪੜ੍ਹੇ-ਲਿਖੇ ਹੋ ਤੁਸੀਂ ਵੀ, ਚਲੋ ਆਪਣੇ ਬੱਚਿਆਂ ਵਾਸਤੇ ਤਾਂ ਹੈ ਨਾ।
ਨਈਂ-ਨਈਂ ਠੀਕ ਹੈ ਭੈਣਜੀ ਸਹੀ ਗੱਲ ਐ ਅਸੀਂ ਕਹਿੰਦੇ ਆਂ ਨਾ ਪੜ੍ਹਾਈ ਕੀ ਕਰਨੀ ਐ ਬੀ ਪੜ੍ਹਾਈ ਕਰਨ ਤੋਂ ਬਾਅਦ ਘਰ 'ਚ' ਕੰਮਾਂ-ਕਾਰਾਂ ਹੀ ਕਰਨੇ ਨੇ ਬਟ ਐ ਗੱਲ ਗਲਤ ਦੇਖੋ ਅਸੀਂ, ਪੜ੍ਹਾਈ ਕੀਤੀ ਦੀ ਤੇ ਅੱਜ ਦੇਖਲੋ ਮੇਰੀ ਸੈਵਨਥ 'ਚ' ਵੀ ਹੋ ਗਿਆ ਹੁਣ ਤੱਕ ਮੈਂ ਹਲੇ ਆਪ ਈ ਕਰਾ ਰਹੀ ਸੀ। ਤੇ ਵੱਡਾ ਐਹ ਛੋਟਾ ਵੀ ਦੇਖੋ ਸੈਕਿੰਡ ਵਿੱਚ ਹੋ ਗਿਆ ਮੈਂ ਕੋਈ ਟਿਊਸ਼ਨ ਥੋੜੀ ਨਾ ਲਗਾਈ ਇਹਨਾਂ ਦੀ, ਬਟ ਹੁਣ ਐਹ ਵੀ ਕਿ ਚਲੋ ਵੱਡੀ ਕਲਾਸ ਐ ਸਬਜੈਕਟ ਸਬਜੈਕਟ ਜ਼ਿਆਦਾ ਨੇ, ਤੇ ਨਾਂ ਟਾਈਮ ਨੀ ਦੇ ਪਾਂਦੀ ਕਿਉਂਕਿ ਫ਼ਿਰ ਛੋਟੇ ਨੂੰ ਵੀ ਕਰਾਉਣਾ ਹੁੰਦਾ। ਫੇਰ ਘਰ ਦਾ ਵੀ ਤੈਨੂੰ ਪਤਾ ਕੱਲੀ ਆ ਮੈਂ। ਫਿਰ ਆਪਣਾ ਬਿਜਨਸ ਵੀ ਦੇਖਣਾ ਹੁੰਦਾ ਫ਼ੇਰ ਮੈਨੂੰ ਮੁਸ਼ਕਿਲ ਹੋ ਜਾਂਦੀ ਏ, ਫਿਰ ਹੁਣ ਮੈਂ ਆਪ ਵੀ ਥੋੜਾ ਡਿਸੀਜ਼ਨ ਲਿਆ ਸੀ ਮੈਂ ਕਿਹਾ ਚੱਲ ਇਹਨੂੰ ਟਿਊਸ਼ਨ ਪਾ ਦਿੰਦੀ ਆ ਵੱਡੇ ਨੂੰ ਤੇ ਛੋਟੇ ਨੂੰ ਆਪ ਹੀ ਕਰਾ ਲਵਾਂਗੀ
ਹ ਬਿਲਕੁਲ ਸਹੀ ਗੱਲ ਹੈ ਚਲੋ ਵਧੀਆ ਦੇਖੋ ਅੱਜਕੱਲ ਤੇ ਕੋਈ ਪੜ੍ਹਾਉਂਦੇ ਨੀ ਅੱਗੇ ਸਾਡੇ ਨੋਨ 'ਚ ਹੈਗੇ ਨੇ ਉਹ ਆਪਣੀ ਬੇਟੇ ਦੀ ਮੈਰਿਜ ਕਰ ਰਹੇ ਸੀਗੇ ਹਾਂਜੀ ਉਹ ਕੁੜੀ ਉਹ ਬਹੁਤ ਹੁਸ਼ਿਆਰ ਸੀ ਪੜ੍ਹਨ 'ਚ ਤੇ ਉਹ ਫੇਰ ਮੈਨੂੰ ਕਹਿਣ ਲੱਗ ਗਈ ਕੁੜੀ ਕਿ ਮੈਂ ਹਾਲੇ ਮੈਂ ਪੜ੍ਹਨਾ ਮੇਰੇ ਮਤਲਬ ਜਲਦੀ ਵਿਆਹ ਕਰ ਦੇਣੇ ਫਿਰ ਮੈਂ ਉਹਦੇ ਪੇਰੈਂਟ ਨੂੰ ਸਮਝਾਇਆ ਕਿ ਦੇਖੋ ਤੁਸੀਂ ਅੱਜ ਵਿਆਹ ਤੇ ਕਰਦੋਗੇ ਤੇ ਚਲੋ ਰੱਬ ਕਰੇ ਨਾ ਹੀ ਐਸਾ ਕੁਛ ਹੋਏ ਜਿੰਦਗੀ 'ਚ
ਹਾਂਜੀ।
ਕੁੜੀ ਨੂੰ ਡਿਪੈਂਡ ਨਾ ਕਰੋ ਕਿਸੇ ਤੇ ਇੰਡੀਪੈਂਡੈਂਟ ਬਣਾਓ।
ਨਈ ਨਈ ਯਾਰ, ਐਜੂਕੇਸ਼ਨ ਬੋਤ ਜ਼ਰੂਰੀ, ਐਜੂਕੇਸ਼ਨ ਸਭ ਤੋਂ ਜਾਦਾ ਜ਼ਰੂਰੀ ਏ।
ਹਾਂਜੀ ਬੋਤ ਜ਼ਰੂਰੀ ਏ ਅੱਜ ਦੇ ਟਾਈਮ ਤੇ ਕੁੜੀਆਂ ਹਾਂਜੀ ਮੁੰਡੇ
ਹਰ ਇੱਕ ਲਈ ਦੇਖੋ ਮੁੰਡੇ ਵੀ ਐਜੂਕੇਸ਼ਨ ਨਾਲ ਬੋਤ ਐ ਤਾਂ ਚਲੋ ਠੀਕ ਐ ਕੰਮ ਕਾਰ ਵੀ ਪਰ ਇੱਕ ਐਜੂਕੇਸ਼ਨ ਵੀ ਮਿਲੇਗੀ ਨਾ ਥੋੜਾ ਬੱਚਿਆਂ ਨੂੰ ਬੜਾ ਕੁਛ ਸਿੱਖਦੇ ਨੇ। ਐ ਨੀ ਅਸੀਂ ਕਹਿੰਦੇ ਕਿ ਹਾਂ ਪੜ੍ਹਾਈ ਤਾਂ ਆਏਗੀ ਆਏਗੀ।
ਹਾਂਜੀ। ਕਿਉਂਕਿ ਇਸ ਦੇ ਕਈ ਸਾਈਡ ਐਸੇ ਨੇ ਜਿੱਥੇ ਬੱਚੇ ਕੁੜੀਆਂ ਨਾ ਘੱਟ ਈ ਪੜ੍ਹਾਂਦੇ ਨੇ ਜਲਦੀ ਵਿਆਹ ਕਰ ਦੇਂਦੇ ਨੇ। ਤੇ ਓਨਾਂ ਨੂੰ ਵੀ ਚਾਈਦਾ ਐਸੇ ਮਤਲਬ ਮਤਲਬ ਹਾਂਜੀ।
ਨਈ ਨਈ ਚਾਈਦਾ ਕੁੜੀਆਂ ਨੂੰ ਵੀ ਪੜ੍ਹਾਣਾ ਤੇ ਦੇਖੋ ਅਸੀਂ ਟਾਈਮ ਸਾਡੇ ਟਾਈਮ 'ਚ ਅਸੀਂ ਵੀ ਤਾਂ ਦੇਖੋ ਸਟੱਡੀ ਕੀਤੀ ਏ, ਅੱਜ ਕੱਲ ਪਤਾ ਕੀ ਏ ਕਈ ਬੱਚਿਆਂ ਦਾ ਨਾ ਮੈਂ ਦੇਖਿਆ ਕਈਦਾ ਇੰਟਰਸਟ ਵੀ ਘੱਟ ਹੈਗਾ ਐ ਵੀ ਬੜੀ ਮਤਲਬ ਕਹਿ ਲੋ ਕੀ ਚੀਜ਼ ਐ ਪਰ ਸਾਡੇ ਟਾਈਮ 'ਚ ਦੇਖੋ ਸਾਨੂੰ ਕਿੰਨਾ ਹੁੰਦਾ ਸੀ ਨਾ ਅਸੀਂ ਸਾਨੂੰ ਹੁੰਦਾ ਸੀ ਕਿ ਅਸੀਂ ਪੜਨਾ ਐ ਬਟ ਚਲੋ ਘਰ ਦੇ ਵੀ ਓਦੋਂ ਦਾ ਮਾਹੌਲ ਵੀ ਥੋੜਾ ਏਦਾਂ ਦਾ ਸੀ ਨਾ। ਤੇ ਦੋ ਚਾਰ ਗੱਲਾਂ ਜਿੱਦਾਂ ਲੋਕਾਂ ਨੇ ਸੁਨਿਆਂ ਐ ਹੋ ਗਿਆ ਉਸ ਹੋ ਗਿਆ ਔਰ ਉਸ ਕਰਕੇ ਲੋਕਾਂ ਦੇ ਮਤਲਬ ਫੈਮਲੀ ਦੇ ਮਨਾਂ 'ਚ ਡਰ ਹੁੰਦਾ ਸੀ। ਕਿ ਨਈ ਨਈ ਅਸੀਂ ਬੱਚਿਆਂ ਨੂੰ ਨੀ ਭੇਜਨਾ ਕੋਾਲਜ ਵਗੈਰਾ ਤੁਹਾਨੂੰ ਪਤਾ ਈ ਐ ਸਾਡੇ ਟਾਈਮ ਤੇ ਵੀ ਕਿੰਨੀ
ਹਾਂਜੀ ਹਾਂਜੀ ਬਿਲਕੁਲ ਸਈ ਗੱਲ ਐ ਸਾਡੇ ਟਾਈਮ ਤੇ ਵੀ ਸੀ। ਪਰ ਨਹਈ ਸਾਡੇ ਮੰਮੀ ਨੇ ਵੈਸੇ ਕਦੀ ਅੱਜ ਤੱਕ ਮੰਮੀ ਪਾਪਾ ਨੇ ਮਨਾ ਨੀ ਕੀਤਾ ਪੜ੍ਹਾਇਆ ਸਾਨੂੰ। ਹਾਂ ਇੱਕ ਹੋ ਵੀ ਹੁੰਦਾ ਨਾ ਕਈ ਹੀ ਪੜ੍ਹਾਦੇ ਨਾ ਬੱਚਿਆਂ ਨੂੰ ਸ੍ਕਿਲ ਸਕੂਲ ਸਿਖਾਓ। ਅਗਰ ਕੁੜੀਆਂ ਦਾ ਬ੍ਯੂਟੀ ਪਾਰਲਰ ਦਾ ਸ਼ੌਕ ਏ ਹਾਂਜੀ।
ਹਾਂ।
ਹਾਂਜੀ ਇੱਕ ਐ ਹੁਨਰ ਹੁੰਦਾ ਹੱਥ ਦਾ। ਸਟਿਚਿੰਗ ਸਿਖਾ ਹਾਂਜੀ ਸਟਿਚਿੰਗ ਸਿਖਾਓ ਕੁੜੀਆਂ ਨੂੰ, ਅਗਰ ਓ ਇੰਟਰਸਟਡ ਰੱਖਦੀਆਂ ਨੇ। ਅਗਰ ਐਜੂਕੇਸ਼ਨ ਓਨਾਂ ਨੂੰ ਸ਼ੌਕ ਐ ਪੜਾਈ ਦਾ, ਪੜ੍ਹਾਈ ਕਰਾ ਹਾਂਜੀ।
ਇੰਟਰਸਟ ਦੀ ਐ ਨਾ ਅੱਜ ਕੱਲ ਕਈ ਕੁੜੀਆਂ ਨੂੰ ਇੰਟਰਸਟ ਵੀ ਨੀ ਹੈਗਾ। ਮੈਂ ਦੇਖਿਆ ਪਰ ਅੱਜ ਕੱਲ ਮੁੰਡਿਆਂ 'ਚ ਕਾਫੀ ਕਰੇਜ਼ ਏ ਦੇਖੋ ਸਟਿਚਿੰਗ ਦਾ ਵੀ ਕਰੇਜ ਹੈਗਾ ਜੇ ਤੇ ਓਦਾ ਪਾਰਲਰ ਜੇੜਾ ਮੈਂ ਕਹਨੀ ਅੱਜ ਕੱਲ ਮੇਅਪ ਵਗੈਰਾ ਦਾ ਦੇਖੋ ਮੇਕਅਪ ਆਰਟਿਸਟ ਜਾਦਾ ਤੁਹਾਨੂੰ ਮੁੰਡੇ ਈ ਦਿਖਨਗੇ। ਮਤਲਬ ਕਿੰਨਾ ਕਰੇਜ਼ ਹੋ ਚੁੱਕਿਆ ਅਸੀਂ ਮਤਲਬ ਐ ਸੋਚਦੇ ਆਂ ਅ ਕੁੜੀਆਂ ਈ ਕਰਦੀਆਂ ਨੇ ਕੰਮ। ਬਟ ਨਈ ਮੁੰਡੇ ਵੀ ਇਸ ਚੀਜ਼ 'ਚ
ਤੇ ਸਭ ਤੋਂ ਅੱਗੇ ਜਾ ਰੇ ਨੇ ਦੇਖੋ ਵੀ ਸਾਡੇ ਏਧਰ ਵੀ ਸਾਡਾ ਹੈਗਾ ਵੀਰ ਹੈਗਾ ਐ ਓ ਸਟਿਚਿੰਗ ਕਰਦਾ ਬੋਤ ਵਧੀਆ ਸਟਿਚ ਚਿੰਗ ਓਦੇ ਹੱਥ ਦੀ ਸਫ਼ਾਈ ਬੋਤ ਏ ਮਤਲਬ ਕਾਫੀ ਜਿਵੇਂ ਸਿਲਵਾਂਦੇ ਨੇ।
ਹਾਂ ਦੇਖੋ ਏਸ 'ਚ ਦੇਖੋ ਸ਼ੌਕ ਦੀ ਗੱਲ ਹੁੰਦੀ ਅਪਨੀ ਨਈ ਤੋ ਕੋਨ, ਆਹ ਓਈ ਕੈਨੀ ਨਾ ਅਸੀਂ ਵੀ ਸਾਨੂੰ ਵੀ ਸੀਗਾ ਅਪਨੇ ਟਾਈਮ 'ਚ ਬਟ ਓਹੀ ਏ ਨਾ ਇੰਨਾ ਨੀ ਅਸੀਂ ਕਹਿ ਸਕਦੇ ਜਿੰਨਾ ਅਸੀਂ ਕੀਤੈ ਸਿੱਖਿਆ ਵੀ ਏ ਬਟ ਓਹੀ ਨਾ ਥੋੜਾ ਲਿਮਿਟ ਟਿਢ ਹੀ ਰੱਖਿਆ ਅਪਨੇ ਆਪ ਨੂੰ ਕਹ ਲਓ ਨਾਲ ਹੀ ਵਿਆਹ ਹੋ ਗਿਆ ਕਹਿ ਸਕਦੇ ਆਂ ਕਿ ਮੈਰਿਜ ਹੋ ਗੀ ਸਾਡੀ ਨਾਲ ਈ ਅਸੀਂ ਕੀ ਕਰਦੇ। ਬਟ ਹੁਨ ਐਵੇ ਚਲੋ ਮੈਨੂੰ ਤਾਂ ਐਵੇ ਕਿ ਹੁਨ ਮੈਂ ਮੈਰਿਜ ਤੋਂ ਬਾਦ ਵੀ ਇੰਡੀਪੈਂਡੈਂਟ ਆ, ਚਲੋ ਆਪਣਾ ਕਰਦੀ ਹਾਂ ਘਰ
ਹਾਂਜੀ, ਬਿਲਕੁਲ ਸਹੀ, ਹੁ ਐਵੇਂ ਹੀ ਹੋਣਾ ਚਾਹੀਦਾ। ਚਲੋ ਐਜੂਕੇਸ਼ਨ, ਚਲੋ ਆਪਣੇ ਬੱਚਿਆਂ ਨੂੰ, ਅਸੀਂ ਕਿੱਥੇ ਜਾ ਰਹੇ ਹਾਂ ਸੌ ਕੰਮਾਂ ਦੀ ਲੋੜ ਏ, ਉੱਧਰ ਜਾ ਰਹੇ ਹਾਂ। ਮਤਲਬ ਕੋਨਫੀਡੈਂਸ ਹੈ ਹਾਂ, ਮਤਲਬ ਹਾਂ।
ਨਹੀਂ, ਮੈਂ ਕਹਿੰਦੀ
ਹਾਂਜੀ ਕੋਈ ਨੀ, ਦੇਖ ਹਾਂਜੀ ਹਾਂਜੀ ਸੋਚ ਰਹੇ ਸੀ ਅਸੀਂ, ਕੋਈ ਨੀ ਮੈਂ ਇੱਕ ਵਾਰੀ, ਉਹਨਾਂ ਨਾਲ ਗੱਲਬਾਤ ਕਰਾਂਗੀ। ਥੋੜਾ ਆਪਣਾ ਨੌਲੇਜ ਵੀ ਹੋਵੇ ਨਾ ਇਸ ਚੀਜ਼ ਦੀ, ਕੱਪੜੇ- ਕੁਪੜੇ ਦੀ ਜਿਵੇਂ
ਹਾਂ ਇਹ ਤਾਂ ਗੱਲ ਹੈ ਤੁਹਾਡੀ, ਨਹੀਂ ਨਹੀਂ ਉਹ ਤਾਂ ਤੁਸੀਂ ਚਲੋ, ਮੈਂ ਤੁਹਾਨੂੰ ਸਮਝਾ ਦਾਂਗੀ। ਤੁਸੀਂ ਇੱਕ ਵਾਰੀ ਭਾਜੀ ਨਾਲ ਗੱਲ ਕਰ ਲੈਣਾ, ਫਿਰ ਮੈਨੂੰ ਦੱਸ ਦੇਣਾ। ਫਿਰ ਮੈਂ ਤੁਹਾਨੂੰ ਆਪੇ ਹੀ
ਹਾਂਜੀ।
ਸਮਝਾ ਦਾਂਗੀ ਸਾਰਾ ਕੁ, ਕੋਈ ਟੈਸ਼ਨ ਦੀ ਗੱਲ ਨੀ ਹੈ।
ਹਾਂਜੀ, ਨਹੀਂ ਉਹ ਤੇ ਕੋਈ ਗੱਲ ਨੀ, ਉਹ ਤੇ ਤੁਸੀਂ ਹੈ ਹੀੳ। ਹਾਂਜੀ, ਚਲੋ, ਹਾਂਜੀ ਠੀਕ ਏ ਚੰਗਾ ਭੈਣ ਜੀ, ਸਤਿ ਸ਼੍ਰੀ
ਦੱਸਣਾ ਫੇਿਰ ਮੈਨੂੰ
ਹਾਂਜੀ ਠੀਕ ਏ, ਹਾਂਜੀ ਠੀਕ ਏ ਜੀ।